ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਠੀਕ ਹੋ?
ਹਾਂਜੀ-ਹਾਂਜੀ, ਤੁਸੀਂ ਦੱਸੋ। ਅੱਛਾ ਜੀ। ਹੋਰ ਖਾਨਣਾ ਖਾ ਲੈ
ਹਾਂਜੀ-ਹਾਂਜੀ, ਕਰ ਰਹੇ ਨਾਸ਼ਤਾ ਤੁਸੀਂ?
ਹਾਂਜੀ-ਹਾਂਜੀ, ਹੋਰ ਕੀ ਬਣਾ ਰਹਿ ਨਾਸ਼ਤੇ ਚ
ਪੂੜੀ ਛੋਲੇ ਖਾਧੇ ਸੀ।
ਅੱਛਾ-ਅੱਛਾ। ਵਧੀਆ ਵੱਲ।
ਹਾਂਜੀ।
ਹੋਰ ਦੁਪਹਿਰ ਹਾਲੇ ਤ ਕਾਰਹਾ ਵੀ ਵੀਰਜੀ ਸੈਕਿੰਡ ਈਅਰ ਚਗਾਪੁਰ ਵਿੱਚ।
ਕਿਦੇ ਚ
ਕੋਲੇਜ ਵਿੱਚ
ਵਧੀਆ ਗੱਲ ਹੈ ਸਟ੍ਰਰੀਮ ਕੀ ਹੈ।
ਸਟ੍ਰੀਮ ਤੇ ਬੀ ਘਮ ਆ ਗ ਹੈ।
ਚਲੋ ਵਧੀਆ ਗੱਲ ਵਧੀਆ ਤ
ਤੁਸੀਂ ਕੀ ਕਰ ਰਹੇ ਹੋ।
ਮੈਂਰੀ ਪਲੱਸ ਟੂ ਹੋ ਚੁੱਕੀ ਹੈ ਮੈਂ ਵੀ ਹੁਣ ਕੋਲੇਜ ਉਹ ਮੈਂ ਓਪਨ ਤੋਂ ਕਰ ਰਿਹਾ।
ਅੱਛਾ ਕੀ ਲੈਣਾ ਫੇਰ ਅੱਗੇ?
ਦੇਖੋ ਕੋਮਰਸ ਲਾਾਂਗੇ ਕੋਮਰਸ ਲਿੱਤੇ ਸੀ ਬੀ ਕੋਮ ਕਰਾਂਗੇ ਜਾਂ ਫਿਰ ਬੀਏ।
ਹਾਂ ਦੋਨੋ ਹੀ ਵਧੀਆਗੇ ਵੈਸੇ
ਸਿਰਫ ਡਿਗਰੀ ਤੋਂ ਮਤਲਬ ਹੈਗਾ ਓਪਨ ਤੋਂ ਹੀ ਕਰਾਂਗਾ।
ਨਾਲੇ ਕੋਈ ਕੋਰਸ ਵੀ ਕਰ ਰਹੇ ਹੋ।
ਚਲਦੇ ਲੱਗੇ ਆ ਮੈਂ
ਕੰਪਿਊਟਰ ਵਗੈਰਾ ਕੁਛ ਨੀ ਕਰ ਰਹੇ?
ਉਹ ਹੋ ਗਿਆ ਮੇਰਾ ਮੈਂ ਕਰ ਲਿਆ ਸੀ। ਪਲੱਸ ਟੂ ਤੋਂ ਬਾਅਦ ਕੀਤਾ ਸੀ ਬੇਸਿਕ ਤੇ ਅਟੈਲੀ
ਚਲੋ ਵਧੀਆ ਗੱਲ ਏ।
ਵਧੀਆ ਨੌਲੇਜ ਆ ਜਾਂਦੀ।
ਹਾਂ ਮੈਂ ਵੀ ਕੀਤਾ ਟੈਲੀ ਦਾ ਕੋਰਸ ਕੀਤਾ ਮੈਂ ਵੀ।
ਹਾਂ ਹਾਂ ਵਧੀਆ ਇਹਨਾਂ ਦਾ ਹੀ ਹੁੰਦਾ ਛੇ ਮਹੀਨੇ ਦਾ ਹੀ ਹੁੰਦਾ। ਮੇਰਾ ਬੇਸਿਕ ਤੇ ਆਪਣਾ ਟੈਲੀ ਮਿਲਾ ਕੇ ਮੇਰਾ ਅੱਠ ਅੱਠ ਕੁ ਮਹੀਨੇ ਲੱਗ
ਅੱਛਾ-ਅੱਛਾ। ਸਾਰਾ ਬੇਸਿਕ ਤੇ ਟੈਲੀ ਵਗੈਰਾ ਸਾਰਾ ਕਰਨ ਦਾ
ਹਾਂਜੀ।
ਤੇ ਮੈਂ ਪਹਿਲੇ ਸਿੱਖਿਆ ਸੀ ਤੇ ਟੈਲੀ ਸਿੱਖ ਲਿਆ ਛੇ ਮਹੀਨੇ ਖ਼ਤਮ ਹੋਣ ਲੱਗਿਆ ਬਸ ਪੰਦਰਾਂ ਦਿਨ ਦਾ ਹੋਰ ਹੈਗਾ ਮੇਰਾ। ਹਾਂਜੀ-ਹਾਂਜੀ, ਬੋੜਾ ਕੰਮ ਆਦਾ ਡਲੀ ਦੇ
ਵੈਸੇ ਤੁਹਾਡੇ ਅਕੋਰਡਿੰਗ ਕੋਲੇਜ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ।
ਦੇਖੋ ਜੀ ਓਪਨ ਵਿੱਚ ਤਾਂ ਜ਼ਿਆਦਾ ਫਾਇਦਾ ਹੈਗਾ ਨੀ ਵੈਸੇ ਰੈਗੂਲਰਲੀ ਜਾਣਾ ਚਾਹੀਦਾ ਕਿਉਂਕਿ ਦੇਖੋ ਜਦ ਪੇਪਰ ਆਉਂਦੇ ਨੇ ਨਾ ਬੰਦੇ ਨੂੰ ਸਮਝ ਨੀ ਆਉਂਦਾ, ਕਨਫਿਊਜ ਹੋ ਜਾਂਦਾ ਬੰਦਾ।
ਹਾਂ ਉਹ ਤੇ ਹੈ।
ਕੋਲੇਜ ਰੈਗੂਲਰ ਜਾਓ ਤੇ ਬ ਪੜ੍ਹ ਵੀ ਲਓ ਟੀਚਰ ਸਮਝਾਦੀ ਵੀ ਨੇ।
ਹਮ ਉਹ ਤੇ ਹੈ ਉਹ ਤਾਂਹਾਡੀ ਗੱਲ ਠੀਕ
ਰੈਗੂਲਰ ਹੀ ਜਾਂਦਾ ਵੈਸੇ ਤੇ।
ਅੱਛਾ-ਅੱਛਾ, ਚਲੋ ਵਧੀਆ ਗੱਲਦੀ।
ਛੋਟਾ ਚਾਰ
ਹਾਂ ਵੇਕੇਸ਼ਨ ਜਲਦੀ ਹਉਗੀ ਸਮਰ ਵਕੇਸ਼ਨ। ਵਧੀਆ ਗੱਲ ਹੈ ਯਾਰ ਕੋਲੇਜ ਕੁਲੇਜ ਜਾਣਾ ਚਾਹੀਦਾ ਬੰਦੇ ਨੂੰ
ਹਮ ਬਸ ਮੈਂ
ਹਮ ਮੈਂ ਵੀ ਗਿਆ ਸੀ ਬਟ ਮੈਂ ਫੀਸ ਸੁਣ ਕੇ ਵਾਪਿਸ ਆ ਗਿਆ।
ਜੇ ਤੇ ਕੰਮ ਕਰਨਾ ਨਾਲ ਤੇ ਫਿਰ ਕਰੋ ਓਪਨ ਚ ਵੈਸੇ ਤੇ ਰੈਗੂਲਰ ਹੀ ਜਾਉ।
ਨਹੀਂ ਮੈਂ ਤਾਂ ਕੰਮ ਕਰ ਰਿਹਾ ਨਾ ਨਾਲ ਨਾਲ। ਤਾਂ, ਫੇਰ ਓਪਨ ਤੋਂ ਹੀ ਕਰਾਂਗਾ, ਹਾਂ, ਹਾਂਜੀ। ਹੋਰ ਘਰ ਸਭ ਠੀਕ
ਹਾਂਜੀ-ਹਾਂਜੀ, ਸਭ ਠੀਕ ਤੁਸੀਂ ਦੱਸੋ।
ਕੰਮ ਵਾਲੇ ਬਿਲਕੁਲ ਪਿੱਛੇ ਪੇਪਰ ਵੀ ਤੇ ਕੋਲੇਜ ਤੋਂ ਬਾਅਦ ਅੱਗੇ ਦੇਖੋ ਅਜੇ ਤੇ ਗ੍ਰੈਜੂਏਸ਼ਨ ਕਰਨੇ ਆ, ਫਿਰ ਅੱਗੇ ਮਨ ਕੀਤਾ ਤੇ ਪੋਸਟ ਗ੍ਰੈਜੂਏਸ਼ਨ ਵੀ ਕਰ ਲਾਂਗੇ।
ਅੱਛਾ-ਅੱਛਾ, ਫਿਰ ਬੰਦੇ ਦਾ ਅੱਗੇ ਏਮ ਵੀ ਹੋਣਾ ਚਾਹੀਦਾ ਬੰਦੇ ਦਾ।
ਹਾਂ, ਉਹ ਤੇ ਹੈ। ਹੋਰ ਸਪੋਰਟਸ ਬਾਰੇ ਕੀ ਵਿਚਾਰ ਤੁਹਾਡੇ, ਸਪੋਰਟਸ ਖੇਡਦੇ ਹੋ ਕੁਛ
ਹਾਂਜੀ-ਹਾਂਜੀ, ਕ੍ਰਿਕਟ ਖੇਡਲਣੇ ਹਾਂ।
ਵਧੀਆ ਗੱਲ, ਵਧੀਆ ਗੱਲ ਹਾਂ ਖੇਲ ਲਈ ਦਾ ਕਦੀ ਸੰਡੇ-ਸੰਡੇ ਖੇਲੇ ਲਈ ਦਾ।
ਅੱਛਾ, ਪਾਪਾ ਨਾਲ ਖੇਡ ਖੇਲਦੇ ਆਪਾਂ।
ਹਾਂ, ਬੰਦਾ ਸੰਡੇ ਨੂੰ ਫਰੀ ਹੁੰਦਾ।
ਹੂੰ। ਸੰਡੇ ਨੂੰ ਖੇਲ ਆਣੇ ਦੋ ਤਿੰਨ ਘੰਟੇ।
ਹਾਂ, ਵਧੀਆ ਬੰਦਾ ਮਾਈੰਡ ਫਰੈਸ਼ ਰਹਿੰਦਾ ਆ, ਥੋੜਾ ਇੰਜੋਏਮੈਂਟ
ਹੂੰ, ਪਹਿਲੇ ਅਕੈਡਮੀ ਜਾਂਦਾ ਸੀ ਨਾ ਮੈਂ, ਜਦੋਂ ਸਕੂਲ ਸਕੂਲ ਟਾਈਮ।
ਹਾਂ, ਅੱਛਾ-ਅੱਛਾ।
ਕੀ, ਵਧੀਆ ਖੇਡਦੇ ਤੁਸੀਂ, ਬੈਟਿੰਗ ਖੇਡਦੇ ਵਧੀਆ, ਬੋਲਿੰਗ?
ਤੇ, ਯਾਰ ਮੈਂ, ਸਹੀ ਦੱਸਾਂ ਤੇ ਅਜੇ, ਸਿੰਪਲ ਹੀ ਖੇਲੀ ਦਾ ਜੋ ਮਿਲ ਕੇ ਖੇਲ ਲਈ ਦਾ। ਨਾਲੇ ਟਾਈਮ ਪਾਸ ਕਰਨਾ ਹੁੰਦਾ ਅਸੀਂ, ਉਥੇ। ਕੋਈ ਖਿਡਾ, ਲੇਗਾ ਤੇ ਖੇਲ ਲੈਣੇ ਆ, ਨਹੀਂ ਖਿਡਾਣਦਾ, ਕੋਈ ਚੱਕਰ ਨਹੀਂ।
ਤੁਹਾਡੀ, ਆਵਾਜ਼ ਬੜੀ ਸਲੋਅ ਆ ਰਹੀ ਆ।
ਮੈਂ, ਕਿਹਾ ਕੋਈ ਖਿਡਾ ਲੈਂਦਾ ਤੇ, ਖੇਡ ਲਈਦਾ ਨਹੀਂ ਤੇ, ਫੇਰ ਕੋਈ ਚੱਕਰ ਨੀ।
ਹਾਂ, ਸਹੀ ਗੱਲ ਹੈ।
ਪਿੱਛੇ ਪੇਪਰ ਵੀ ਤਾਂ ਲੀਕ ਹੋਇਆ ਸੀ। ਇੱਕ ਨੀਟ
ਹਾਂਜੀ- ਹਾਂਜੀ, ਨੀਟ ਦਾ ਪੇਪਰ ਲੀਕ ਹੋਇਆ ਸੀ।
ਹਾਂ, ਕਿੰਨਾ ਬੱਚਿਆਂ ਨੇ, ਬੱਚਿਆਂ ਨੇ ਸੁਸਾਈਡ ਵੀ ਕੀਤਾ ਸੀ।
ਹੂੰ- ਹੂੰ, ਬੜੇ ਬੰਦਿਆਂ ਨੇ ਦਿੱਤੀਆਂ।
ਹੂੰ। ਬੱਚਾ, ਇੰਨੀ ਮਿਹਨਤ ਕਰਕੇ ਪੇਪਰ ਦੀ ਤਿਆਰੀ ਕਰਦਾ, ਬਾਅਦ ਚ ਪੇਪਰ ਲੀਕ ਹੋ ਜੇ।
ਫਿਰ ਬੰਦਾ ਪਾਗ਼ਲ ਦੇ, ਹੋ ਜਾਂਦਾ ਇੱਕ ਵਾਰ ਤੇ।
ਹਾਂ।
ਹੈਲੋ, ਹਾਂਜੀ- ਹਾਂਜੀ, ਬੀ ਕੋਮ ਕਰ ਰਿਹਾ, ਫੇਰ ਅੱਗੇ ਗਰੈਜੂਏਸ਼ਨ ਕਰਾਂਗੇ।
ਆਹ ਠੀਕ ਐ, ਵਧੀਆ। ਅੱਗੇ ਬੀ ਸੀ ਏ ਵਗੈਰਾ ਕਰਨੀ ਕੀ?
ਹਾਂਜੀ।
ਸੀ ਏ, ਵਗੈਰਾ ਕਰਨੀ ਐ।
ਕਲੀਅਰ ਕਰਨੀ ਪੈਣੀ ਏ। ਅੱਗੇ, ਵੇਖਦੇ ਆ। ਇੰਗਲਿਸ਼, ਇੰਗਲਿਸ਼ ਪੇਪਰ ਦਾ ਕੋਰਸ ਕਰਾਂਗਾ।
ਹਾਂ, ਵਧੀਆ ਗੱਲ ਐ ਵਧੀਆ
ਤੇੇ ਬਾਹਰ, ਬਾਹਰ ਜਾ ਕੇ, ਟਰਾਈ ਕਰਾਂਗਾ ਜੋਬ- ਜੂਬ ਦਾ।
ਹਾ, ਵਧੀਆ ਕੀ ਲਾਣੇ ਚਾਹੀਦੇ ਨੇ, ਹਰ ਬੰਦੇ ਨੂੰ ਥੋੜੇ ਬਹੁਤ। ਇੰਗਲਿਸ਼ ਸਪੀਕਿੰਗ ਹੋ ਗਿਆ।
ਹਮ ਤੇ ਜਦ ਕਈ ਵਾਰ ਬੰਦਾ ਕੰਪਨੀ ਚ ਜਾਂਦਾ ਹੈ ਇੰਟਰਵਿਊ ਵਗੈਰਾ ਲੈਂਦੇ ਨੇ ਨਾ।
ਹਾਂ ਬੇਸਿਕ ਤੇ ਆਉਣੀ ਚਾਹੀਦੀ ਬੇਸਿਕ ਇੰਗਲਿਸ਼ ਆਣੀ ਚਾਹੀਦੀ ਏ।
ਹੂੰ, ਇੰਗਲਸ਼ਟਾਰ ਨੂੰ, ਚਾਹੀਦਾ ਬੰਦੇ ਨੂੰ।
ਹੂੰ।
ਇੰਗਲਿਸ਼ ਦੇ ਬਗ਼ੈਰ, ਕੁਛ ਵੀ ਨਹੀਂ ਆ। ਬਾ
ਹਾਂ, ਉਹ ਤੇ ਹੈ। ਮੇਨ ਇੰਗਲਿਸ਼ ਹੀ ਹੈ। ਅੱਜਕੱਲ ਤੇ। ਹੋਰ ਸੁਣਾਓ?
ਬਸ, ਵਧੀਆ ਜੀ ਵਧੀਆ। ਉਹ ਦੋਪਹਿਰ ਦੇ ਖਾਣੇ ਚ ਕੀ ਖਾਊਗਾ ਅੱਜ ਕੀ ਬਣਾ ਰਹੇ ਹੋ?
ਦੁਪਹਿਰ ਦੇ ਖਗ ਤੇ, ਘਰ ਜਾ ਕੇ ਪਤਾ, ਲੱਗਿਆ ਕੀ ਬਣਿਆ।
ਅੱਛਾ, ਅੱਛਾ।
ਬ ਜੋ ਬਣਿਆ, ਖਾ ਲਈਦਾ ਅਸੀ ਤੇ।
ਅੱਛਾ, ਅੱਛਾ।
ਹਾਂਜੀ। ਹੋਰ, ਮੌਸਮ ਦੇ ਕੀ ਹਾਲ ਨੇ ਇੱਧਰ?
ਮੌਸਮ ਤੇ ਗਰਮੀ ਹੋਈ ਆ। ਅੱਜ ਧੁੱਪ ਨੀ ਆਜ, ਪਰ ਉਮਸ ਹੋਈ- ਹੋਈ ਅੱਜ। ਵਡੀ ਜ਼ਿਆਦਾ ਗਰ- ਗਰਮੀ ਲੱਗ ਰਹੀ ਹੈ। ਪਰ ਬਾਦਲ ਆ ਗਏ ਨੇ, ਪਰ ਉਮਸ ਵੱਡੀ ਹੋ ਰਹੀ ਹੈ।
ਹਾਂ, ਗੁੰਮਸ ਹੋ ਰਹੀ ਹੈ। ਅਜ ਹਨਾ।
ਬਰਸਾਤ ਲਿਖੀ ਹੋਈ ਸੀ। ਅੱਜ ਚਾਰ, ਪੰਜ ਦਿਨ ਦੀ ਆ ਤੇ ਰਹੀ ਨੀ ਇੱਕ ਦਿਨ ਵੀ ਨੀ ਹੋਇਆ ਆ।
ਹਾਂ ਉਹ ਤੇ ਹੈ ਦੇਖੀ ਜੋ ਹੋਈ ਬਰਸਾਤ
ਹਮ ਆ ਤੇ ਰਹੀ ਨਹੀਂ।
ਉਹ ਮਾਲਕ ਵੀ ਮਰਦੀ ਉਹਨਾਂ ਗਰਮੀਆਂ ਵਿਚ ਵੀ ਕਰ ਸਕਦਾ ਨੰਤ ਜੀ ਵੀ ਕਰ ਸਕਦਾ। ਹੋਰ ਸੁਣਾਓ?
ਹਾਂ ਹਾਂ ਜੀ
ਕਿਹੜੇ ਕਿਹੜੇ ਦਿਨ ਮੈਚ ਹ ਬੈਟਸਮੈਨ ਬੈਟਿੰਗ ਕਰਦੇ ਕਿ ਬਲਿੰਗ ਜਾਂ ਆਲਰਾਊਂਡਰ
ਨਹੀਂ ਨਹੀਂ ਮੈਂ ਯ ਬੈਟਿੰਗ ਕਰਦਾ ਵੈਸੇ।
ਠੀਕ
ਜਿਆਦਾ ਬੈਠ
ਵਧੀਆ ਵਧੀਆ ਗੱਲ ਹੈ ਵਧੀਆ ਵਧੀਆ ਹਮ ਸਮਾਨ
ਹਾਂਜੀ
ਮਨੀਕਰਨ ਨਹੀਂ ਗਏ?
ਗਏ ਸੀ ਗਏ ਸੀ।
ਅਛ
ਦੇਹਰਾਦੂਨ ਗਏ ਸੀ ਦਿੱਲੀ ਗਏ ਸੀ।
ਹਾਂ ਵਧੀਆ ਬੰਦਾ ਘੁੰਮਣਾ ਵੀ ਚਾਹੀਦਾ ਮਾਇੰਡ ਫਰੈਸ਼ ਹੁੰਦਾ ਬੰਦੇ ਦਾ।
ਜ ਜਿਹੜਾ ਤੂੰ ਦੇਸੀ ਮਾਰ ਦੇ ਪਰਸੂ ਜਾਣਾ।
ਅੱਛਾ
ਚ
ਅੱਛਾ ਅੱਛਾ ਵਧੀਆ ਆਪਾਂ ਵੀ ਸੋਚਦੇ ਨੇ ਕਿੱਦਾਂ ਜਾਈਏ ਘੁੰਮਣ। ਦਰਬਾਰ ਸਾਹਿਬ
ਹਾਂ ਦਰਬਾਰ ਸਾਹਿਬ ਜਾਣ ਦਾ ਪਲੈਨ ਹੈਗਾ ਜਾਵਾਂਗੇ ਸ਼ਾਇਦ। ਤੁਸੀਂ ਕਿੰਨੀ ਵਾਰ ਗਏ ਦਰਬਾਰ ਸਾਹਿਬ?
ਆ ਹੋ ਆਇਆ ਤਿੰਨ ਚਾਰ ਵਾਰ ਹੋ ਆਏ ਆ।
ਹਮ ਆਨੰਦਪੁਰ ਸਾਹਿਬ ਕਾਫੀ ਵਾਰ ਹੋਏ ਮੇੈਂ
ਹਾਂਜੀ।
ਅਨੰਦਪੁਰ ਸਾਹਿਬ ਮੈਂ ਕਾਫੀ ਵਾਰ ਹੋ ਆਇਆ ਉੱਧਰ ਤੇ ਸਾਰੇ ਹੋ ਆਇਆ ਕਾਫੀ ਵਾਰ ਹੋ ਆਇਆ ਪੰਜ ਛੇ ਵਾਰ ਹੋ ਆਇਆ ਸਾਰੇ।
ਅੱਛਾ ਅੱਛ ਕੀ ਕਿਹੜੇ ਕਿਹੜੇ ਗੁਰਦੁਆਰੇ ਘੁੰਮਣ ਚਾਹੀਦੇ ਜੇ ਵੈਸੇ ਇੱਕ ਇੱਕ ਦੋ ਦਿਨ ਜਾ ਮੇਨ ਮੇਨ ਗੁਰਦੁਆਰੇ
ਜੇ ਪੂਰਾ ਘੁੰਮਣਾ ਤੇ ਘੱਟੋ ਘੱਟ ਤਿੰਨ ਚਾਰ ਦਿਨ ਰੁਕਣਾ ਪਏਗਾ ਉਦੋ ਬੱਸ ਜਾਂਦੀ ਏ ਸਾਰੇ ਗੁਰਦੁਆਰੇ ਘੁੰਮਾ ਦੇਏਗੀ।
ਅੱਛਾ ਅੱਛਾ ਫ੍ਰੀ ਸੇਵਾ ਦੀ ਪੂਰੇ?
ਬਸ ਵੀ ਸਾਰੇ ਗੁਰਦੁਆ ਘੁੰਮਾ
ਜੇ ਇੱਕ ਦੋ ਦਿਨ ਲਈ ਜਾਏ ਤਾਂ ਮੇਨ ਮੈਨ ਗੁਰਦੁਆਰੇ ਕਿਹੜੇ ਹੋ ਜਾਏ ਕਵਰ?
ਮੇਨ ਮੇਨ ਗੁਰਦੁਆਰੇ ਜਿਹੜਾ ਇੱਕ ਤਾਂ ਗੁਰਦੁਆਰੇ ਜਿਹੜਾ ਤਖ਼ਤ ਸਾਹਿਬ ਉਹ ਹੋ ਗਿਆ। ਤੇ ਆਪਣਾ ਜਿਹੜਾ ਕਿ ਕਿਲ੍ਹਾ ਹੈਗਾ ਵੇ।
ਹਾਂਜੀ ਹਾਂਜੀ ਹਾਂਜੀ।
ਤੇ ਬਾਕੀ ਜਿਹੜੇ ਗੁਰਦੁਆਰੇ ਨੇ ਉਹ ਬਾਕੀ ਸਾਰੇ ਪਹਾੜਾਂ ਵਿੱਚ ਹੈਗੇ ਨੇ ਉਹ ਫੇਰ ਬੱਸ ਜਾਂਦੀ ਹੈ ਫ੍ਰੀ ਸੇਵਾ। ੇ ਵੀ ਗਏ ਸੀ ਘੱਟੋ ਘੱਟ ਸਿਕਸਟੀ ਫੋਰ ਗੁਰਦੁਆਰੇ ਹੈਗੇ ਨੇ ਉੱਧਰ ਟੋਟਲ
ਸਾਰੇ ਘੁਮਾਉਂਦੇ ਨੇ ਉਹ ਸਾਰੇ ਦੇ ਸਾਰੇ?
ਹਾਂ ਸਾਰੇ ਦੋ ਫਿਰ ਟਾਈਮ ਲੱਗਦੇ ਨਾ ਦੋ ਦਿਨ ਲੱਗਦੇ ਨੇ।
ਅੱਛਾ ਤੇ ਦੋ ਦਿਨ ਜਾਣਾ ਪੈਂਦਾ।
ਨੇ ਅਗਰ ਤੁਹਾਡੀ ਮਰਜ਼ੀ ਹੈਗੀ ਅਗਰ ਤੁਸੀਂ ਮਤਲਬ ਕਿ ਸਾਰੇ ਵੇਖਣੇ ਨੇ ਤੇ ਫੇਰ ਦੋ ਤਿੰਨ ਦਿਨ ਰਹਿਣਾ ਪਏਗਾ ਅਗਰ ਤੁਸੀਂ ਮਤਲਬ ਕਿ ਇੱਕ ਦਿਨ ਵਿੱਚ ਫੇਰ ਤੁਹਾਨੂੰ ਜ਼ਿਆਦਾ ਨੀ ਪੰਦਰਾਂ ਵੀਹ ਗੁਰਦੁਆਰੇ ਤੇ ਰਾਮ ਜੀ ਵਿਖਾ ਦਿੰਦਾ ਆ।
ਠੀ ਠੀਕ ਹੈ ਫਿਰ ਐਨਾ ਹੀ ਬੋਤ ਨੇ-
ਹਾਂ ਨਹੀਂ ਵਧੀਆ ਵੇਖਣ ਵਾਲੀ ਚੀਜ਼ ਉੱਧਰ ਵੀ ਸਾਰੀ ਪਾੜਾਂ ਦੇ ਵਿੱਚ ਵੀਊ ਉਥੇ ਵਧੀਆ ਆਂਦਾ ਏ ਆ।
ਤੁਜਂ ਕਿੰਨੇ ਕਿਨੇ ਰੁਕੇ ਸੁਤੇ
ਸੀ ਅਸੀਂ ਮਤਲਬ ਚਾਰ ਪੰਜ ਦਿਨ ਰੁਕੇ ਸੀ। ਆਪਾਂ ਖਾਲੀ ਇੱਕ ਸਾਰੇ ਨੀ ਸਿਰਫ ਮੇਨ ਮ-ਮੇਨ ਜਿਹੜੇ ਹੈਗੇ ਸੀ ਤੇ ਫ੍ਰੀ ਜਿਹੜੀ ਸੇਵਾ, ਗਏ ਸੀ- ਤਾਂ ਪੰਦਰਾਂ ਵੀ ਗੁਰਦੁਆਰੇ ਵੇਖਏ ਸੀ ਰਾਮ ਨਾਲ
ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਠੀਕ ਹੈ ਜੀ ਠੀਕ ਹੈ।